ਹੈਲੋ, ਸਸ ਰੀ ਕਾਲ ਭਾਜੀ।
ਸਸ ਰੀ ਕਾਲ ਜੀ। ਵਧੀਆ ਜੀ ਵਧੀਆ, ਤੁਸੀਂ ਦੱਸੋ
ਵਧੀਆ ਜੀ, ਹੋਰ ਘਰ ਪਰਿਵਾਰ ਸਭ
ਹੋਰ ਤੁਸੀਂ ਦੱਸੋ
ਹੋਰ ਡਿਊਟੀ ਗਏ ਹੋਵੋਗੇ, ਡਿਊਟੀ ਕੰਮ ਕੁੰਮ ਤੇ ਕਰੇ ਨੀ।
ਹਾਂਜੀ- ਹਾਂਜੀ।
ਹਾਂਜੀ, ਮੈਂ ਵੀ ਕੰਮ ਤੇ ਈ ਹੈਗਾ ਸੀਗਾ।
ਚਲੋ ਵਧੀਆ ਗੱਲ ਏ, ਕੰਮ ਕਰਨ ਤੇ ਕੰਮ ਕਰ ਦੁਨੀਆਂ ਤੇ ਆਏ ਆ, ਕੰਮ ਕਰਨ ਲਈ ਆਏ ਆ।
ਹੋਰ ਕੰਮ ਤੇ ਕਰਨਾ ਈ ਪੈਣਾ, ਚਾਹੇ ਹੱਸ ਕੇ ਕਰੋ, ਚਾਹੇ ਰੋ ਕੇ ਕਰੋ ਭਾਜੀ।
ਐ ਤੇ ਹੈ, ਕੰਮ ਬਿਨਾ ਗਤੀ ਨੀ ਐ, ਮਹਾਰਾਜ ਵਧੀਆ ਮਹਾਰਾਜ ਦੀ ਕਿਰਪਾ ਹੈਗੀ ਐ।
ਪਹਿਲੇ ਉੱਧਰ ਗਏ ਦਰਬਾਰ ਸਹਿਬ ਗਏ ਆਂ, ਘੁੰਮਣ ਫਿਰਨ।
ਅੱਛਾ ਜੀ।
ਹੂੰ। ਕੱਲ ਹੀ ਆਇਆ ਸੀ।
ਹਰ ਸੈਟਰਡੇ, ਜਾਂਦੇ ਹੋ ਕੇ?
ਨਾ- ਨਾ ਵੈਸੇ ਚਲੇ ਗਏ ਸੀ, ਯਾਰ ਦੋਸਤ ਕੱਠੇ ਹੋ ਕੇ। ਮੈਂ ਕਿਆ ਚਲੋ ਯਾਰ ਚੱਲਦੇ ਆ।
ਚਲੋ ਵਧੀਐ, ਮਹਾਰਾਜ ਕਿਰਪਾ ਕਰੇ। ਹਰ ਹਫ਼ਤੇ ਜਾਓ ਤੁਸੀਂ ਵੀ।
ਹਾਂ, ਦੇਖਦੇ ਹਾਂ ਰੱਬ ਜੋ ਚਾਹੇ ਓਹੀਓ ਹੋਏਗਾ।
ਹਾਂ, ਐ ਤੇ ਹੈ। ਹੋਣਾ ਤੇ ਓਹੀ ਏ।
ਹਾਂ। ਇਨਸਾਨ ਦੇ ਹੱਥ ਕੁਛ ਨੀ ਹੈ ਭਾਈ, ਰੱਬ ਨੇ ਕਰਨਾ ਹੈ, ਜੋ ਵੀ ਕਰਨਾ।
ਹਾਂ, ਰੱਬ ਦੁਨੀਆਂ ਚੱਲਦੀ ਰੱਬ ਤੇ!
ਹਾਂ, ਹੁਣ ਦੇਖੋ ਕਿੰਨੀ ਗੁੰਮਸ? ਹੋ ਰਹੀ ਹੈ, ਬਰਸਾਤ ਜਿਸ ਟਾਇਮ ਰੱਬ ਨੇ ਚਾਯਾ, ਉਸ ਟਾਇਮ ਹੋਏਗੀ। ਚਾਹੇ ਹਵਨ ਕਰਵਾ ਲੋ, ਜੋ ਮਰਜ਼ੀ ਕਰਵਾ ਲੋ।
ਐ ਤੇ ਹੈ, ਬਿਲਕੁਲ ਸਹੀ ਗੱਲ ਏ। ਰੱਬ ਹੈ, ਤੇ ਦੁਨੀਆਂ ਚੱਲਦੀ ਪਈ ਏ। ਅਧਿਕਤਰ ਲੋਗ ਮੰਨਦੇ ਨੇ ਆਪਣੇ ਇੰਡੀਆ ਚ। ਮਤਲਬ ਕਿ ਰੱਬ ਦੀ ਬਾ ਬੜੇ ਅਧਿਕਤਰ ਮੰਨਣ ਆਲੈ ਹੈਗੇ ਨੇ। ਸੋ ਚੋਂ ਨਿਨਯਾਨਵੇਂ ਪ੍ਰਸੈਂਟ ਮੰਨਦੇ ਨੇ। ਇਕ ਪ੍ਰਸੈਂਟ ਐਸੇ ਹੈਗੇ ਨੇ ਜੇੜੇ? ਜੇੜੇ ਨੀ ਮੰਨਦੇ।
ਹਾਂ, ਸਹੀ ਗੱਲ ਕਹਿ ਰਹੇ ਹੋ।
ਮਹਾਰਾਜ ਦੀ ਕਿਰਪਾ ਨਾਲ ਹੀ ਸਬ ਕੁਛ।
ਅੱਜ ਤੇ ਯਾਰ ਪੱਤਾ ਹੂੰ- ਹੂੰ, ਅੱਜ ਤੇ ਪੱਤਾ ਵੀ ਨੀ ਹਿਲਦਾ ਪਿਆ ਯਾਰ ਕੋਈ ਯਾਰ।
ਨਹੀਂ, ਹੁਣ ਤੇ ਹਵਾ ਚੱਲਦੀ ਪਾਈ ਥੋੜ੍ਹੀ ਬਹੁਤ।
ਕਿੱਧਰ, ਏਧਰ ਬੜਾ ਗੁੰਮਸ ਹੈਗਾ ਜੇ ਯਾਰ।
ਅੱਛਾ, ਚਲੋ ਕੋਈ ਨੀ। ਮਹਾਰਾਜ ਸੁਣੇਗਾ, ਗਰਮੀ- ਪਾਏਗਾ ਠੰਡ ਵੀ ਪਾਏਗਾ। ਗਰਮੀ ਪਾ ਰਹਿਆ ਤੇ ਠੰਡ!
ਹਾਂ ਔ ਤੇ ਹੈ ਈ ਏ, ਹੂੰ। ਹੋਰ ਦੱਸੋ, ਨਾਸ਼ਤਾ-ਨੁਸ਼ਤਾ ਕਰ ਲਿਆ ਹੈ।
ਹਾਂਜੀ ਕਰ ਲਿਆ ਨਾਸ਼ਤਾ, ਅੱਜ ਓਹ ਹੈ! ਹਰਗੋਬਿੰਦ ਸਾਹਿਬ ਜੀ ਦਾ, ਹਾਂਜੀ ਪ੍ਰੋਗਰਾਮ ਹੈ।
ਹੂੰ- ਹੂੰ, ਅੱਜ ਫਿਰ ਛੁੱਟੀ ਮਾਰੀ ਹੋਣੀ ਏ?
ਨਹੀਂ ਨਹੀਂ, ਜਾਵਾਂਗੇ। ਦੋ ਢਾਈ ਘੰਟੇ ਵਾਸਤੇ ਜਾਵਾਂਗੇ‌। ਮੱਥਾ -ਮੁੱਥਾ ਟੇਕ ਆਣਾ। ਹੋਰ?
ਸਾਡੇ- ਸਾਡੇ ਐਥੇ ਕੱਲ ਮਣਾਣਗੇ।
ਅੱਛਾ ਜੀ, ਆ ਪਰ ਹੈ ਤੇ ਅੱਜ ਦੈ।
ਹਾਂ ਹੈ ਅੱਜ ਦਾ, ਮਗਰ ਕੱਲ੍ਹ ਬਣਾਣਗੇ ਨਾਂ।
ਹੂੰ, ਐ ਤੇ ਹੈ। ਵੈਸੇ ਬਣਾਣਾ! ਚਾਈਦੈ, ਤਾਂਹੀ ਪਤਾ ਲੱਗਦਾ ਲੋਕਾਂ ਨੂੰ। ਹਾਏ ਹੁਣ ਤੇ ਜੇੜਾ ਵੀ! ਬੰਦਾ ਲੰਗਰ ਛਕਣ ਆਏਗਾ, ਪੁੱਛੇਗਾ ਤੇ ਹੈ ਹੀ ਅੱਜ ਕੀ ਹੈਗ?
ਔ ਸਭ ਨੂੰ ਪਤਾ ਹੈ ਨਾ। ਹਰ ਵਾਰੀ ਏੰਝੀ ਹੀ ਹੋਂਦਾ ਹੈ। ਇੱਕ ਦਿਨ ਕਿਉਕਿ ਸਾਰੀ ਨਹੀ - ਨਹੀ ਮੇਰੀ ਗੱਲ ਸੁਣੋ ਕਿਉਕਿ ਸਾਰੀ ਜਗ੍ਹਾ ਤੇ ਅੱਜ ਬਣਾ ਲੇ ਗੇ। ਤੇ ਫੇਰ, ਕੱਲ ਫੇਰ, ਉਹ ਆਖੇ, ਮੈ ਕੱਲ ਵੀ ਬਚਜੇ ਫੇਰ ਕਹਿੰਦੇ! ਆਪਾ ਕੱਲ ਬਣਾਵਾਂਗੇ।
ਗੱਲ ਇਹ ਬਣਾਣਾ- ਬਣਾਉਣਾ ਚਾਹੀਦਾ, ਅੱਗੇ ਪਿੱਛੇ ਹੋ ਜੇ। ਕੋਈ ਗੱਲ ਨੀ। ਸੰਗਤ, ਤੇ ਜੋੜਨੀ ਪਤਾ ਵੀ ਲੱਗਣਾ ਚਾਹੀਦਾ।
ਹੋਰ ਸਾਡੇ ਗੁਰੂਆਂ ਨੇ ਕੇਂਜ ਸ਼ਹੀਦੀ ਦਿੱਤੀ ਕਿੰਜ ਨਹੀ। ਸੱਤ ਦਿਨ ਦੇ ਅੰਦਰ- ਅੰਦਰ ਸਾਰਾ ਪਰਿਵਾਰ ਵਾਰਤਾ ਕੋਈ ਵਾਰ ਦੇਗਾ? ਕੋਈ ਤੇ ਆਪਣਾ ਇੱਕ ਬੱਚਾ ਨਹੀਂ ਵਾਰ ਸਕਦਾ।
ਹੂੰ ਸਹੀ ਗੱਲ ਐ। ਪਤਾ ਕੀ ਅੱਜ ਕੱਲ ਲੋਗ- ਪੈਸਿਆ ਪਿੱਛੇ, ਪਾਗਲ ਹੋਏ, ਪਏ ਨੇ। ਅੱਜ ਭਰਾ, ਭਰਾ ਦਾ ਨੀ ਹੈਗਾ। ਬੂਰਾ ਪਤ-
ਸਾਡੇ ਘਰ ਵੀ- ਸਾਡੇ ਘਰ ਵੀ, ਬੜਾ ਕਲੇਸ਼ ਪਿਆ ਹੋਇਆ ਏ।
ਨੀ ਹੈਗਾ। ਬਿਲਕੁਲ ਵੀ ਨੀ ਹੈਗਾ। ਰੱਬ ਦਾ ਡਰ। ਬੰਦਾ, ਹੁੰਦਾ ਨਾ ਜਿਵੇ-
ਕਰਨਾ ਉੱਪਰ- ਕਰਨਾ ਉੱਪਰ ਕੁਛ? ਚਲੋ, ਠੀਕ ਐ। ਹਾਂ, ਉਹ ਤੇ ਹੈ, ਈ ਏ। ਅਰੇ, ਸਾਡੇ ਘਰ ਵੀ, ਬੜਾ ਕਲੇਸ਼ ਪੈ ਰਿਹਾ ਜੀ। ਏ, ਹਾਂ। ਅਰੇ, ਹਿੱਸੇ ਦੇ, ਚਿੱੱਕਰ ਚ।
ਚੁੱਕੀਆ ਨੇ, ਬੰਦਿਆ ਦੀ, ਭਰਾ -ਭਰਾ ਦਾ ਨੀ।
ਉਹ, ਕਦੀ ਕਰਦਾ, ਮੈ ਰਿਪੋਰਟ ਲਿਖਾਵਾਗਾ, ਕਦੀ ਕਹਿ ਰਿਹਾ। ਕੁਛ ਕਰਾਂਗਾ। ਭਰਾਵਾ ਹੁਣ ਕੀ ਕਰੀਏ ਸਮਝ ਨੀ ਆ ਰਹੀ।
ਪਤਾ ਕੀ ਆ। ਅੱਜ ਕੱਲ - ਉਹ ਜ਼ਮਾਨੇ ਨੀ ਰਹੇ। ਜਿਵੇ ਪਹਿਲੇ ਹੁੰਦੇ ਸੀ ਨਾ, ਬਜ਼ੁਰਗ ਸਾਡੇ ਜਿਹੜੇ। ਪਹਿਲੇ ਐਵੇ, ਬਿਨ- ਬਿਨਾ, ਲਿਖਾ- ਪੜੀ ਤੇ ਦੇ ਦਿੰਦੇ। ਚੱਲ ਵੀ ਏ ਤੇਰੀ ਜਗਾ ਈ। ਤੇ ਆ ਤੇਰੀ ਜਗਹ ਈ। ਹੁਣ ਉਹ, ਕਹਿੰਦਾ ਹੁਣ ਇੱਕ ਗ- ਜ ਵੀ ਉਹਦੇ ਕੋਲ ਜਿਆਦਾ ਹੈਗੀ। ਨਾ ਇਹ ਵੀ, ਦੇ ਜਾ ਮੈਨੂੰ, ਨਹੀ ਤਾ ਇਹਦੇ ਪੈਸੇ ਦੇ।
ਹਾਂ, ਇਹਦੇ ਪੈਹੇ ਦੇ।
ਰੱਬ ਦਾ ਡਰ ਨਹੀ। ਬੰਦੇ, ਨੂੰ ਹੋਣਾ ਚਾਹੀਦਾ ਐ ਨਾ। ਪਹਿਲੀ, ਇਨਸਾਨੀਅਤ, ਈ ਖਤਮ ਹੋ, ਗਈ ਐ। ਭਰਾ- ਭਰਾ ਦਾ ਵੈਰੀ ਬਣਿਆ। ਪੈਸੇ ਪਿੱਛੇ।
ਪੈਹੇ ਤੇ ਫੇਰ ਵੀ, ਹੱਥ ਦੀ ਮੈਲ ਐ, ਯਾਰ ਭਰਾ ਨੀ ਮਿਲਦੇ।
ਪਤਾ ਕੀ ਗੱਲ ਐ। ਰੱਬ ਦਾ ਡਰ, ਖਤਮ ਹੋ, ਚੁੱਕਿਆ ਨਾ।
ਆਹੋ, ਸਹੀ ਗੱਲ ਕਹਿ ਰਹੇ ਓ।
ਰੱਬ ਦਾ ਬਿਲਕੁਲ, ਡਰ ਖਤਮ ਹੋ ਗਿਆ। ਇੱਕ ਬੰਦਾ, ਰੱਬ ਦਾ ਡਰ ਹੁੰਦਾ ਨਾ। ਬਈ ਹਾਂ। ਬਈਮਾਰ ਹਾਂ। ਜੇ ਜਿਹਨੂੰ - ਜਿਹਨੂੰ ਰੱਬ ਦਾ- ਡਰ ਹੋਏਗਾ ਨਾ। ਉਹ ਕਦੀ ਗਲਤ ਕੰਮ ਨੀ ਕਰੇਗਾ। ਯਾਦ ਰੱਖਣਾ, ਉਹਨੂੰ ਪਤਾ, ਬਈ ਮਹਾਰਾਜ ਮੈਨੂੰ, ਵੇਖ ਰਿਹਾ। ਹੋਰ, ਕੋਈ ਗੱਲ ਨੀ। ਜੇ ਮਨ ਚ ਡਰ ਨੀ ਆਇਆ ਨਾ। ਉਹ ਫੇਰ - ਕੋਈ ਕੰਮ ਕਰਦੇ ਹੋਏ, ਜਿਸੇ, ਕਿਸੇ ਨਾਲ ਗਲਤ ਕਰਨਾ। ਜਾਂ ਕਿਸੇ ਨੂੰ- ਕੁਛ ਵੀ ਕਰਨਾ। ਉਹ ਨੀ ਵੇਖੇਗਾ, ਉਹਨੇ ਕਰ ਦੇਣਾ, ਉਹ ਕਹੇਗਾ ਬਾਅਦ। ਦੀ ਬਾਅਦ ਚ ਵੇਖਣਾ। ਰੱਬ ਹੁੰਦਾ ਥੋੜੀ ਏ ਰੱਬ ਹੁੰਦਾ। ਜੇ, ਮੰਨੋਗੇ ਤੇ, ਹੈਗਾ ਨਾ ਰੱਬ।
ਹਾਂ, ਜੋ ਹਾ, ਜੋ ਨਾ ਮੰਨੋਗੇ ਤੇ ਕੁਛ ਵੀ ਨੀ।
ਫੇਰ, ਮਹਾਰਾਜ ਨੂੰ ਤੇ, ਮੰਨਨਾ ਚਾਹੀਦਾ ਸਗੋ। ਗੁਰੂ ਮਹਾਰਾਜ ਨੂੰ, ਅੱਜ ਦੀ ਡੇਟ ਚ, ਦੁੱਖ ਇੰਨੇ ਹੈਗੇ ਨਾ। ਦਵਾਈਆ ਨਾਲ ਫਰਕ ਨੀ ਪੈਂਦਾ। ਜਿੰਨੇ, ਇਤਿਹਾਸਿਕ ਗੁਰਦੁਆਰੇ, ਮੰਦਿਰਾ ਚ, ਜਾ ਕੇ ਫਰਕ ਪੈ ਜਾਂਦਾ।
ਆਹੋ। ਉਹ ਤੇ, ਹੈ, ਹੀ ਐ।
ਕਿਉਕਿ ਜਿਹਦੀ- ਜਿਹਦੀ ਜਿੱਧਰ ਭਾਵਨਾ ਪੂਰੀ ਹੋਈ ਏ ਨਾ। ਕਿਸੇ ਨੂੰ ਵੀ ਯਾਦ ਕਰ ਲੋ। ਯਾ ਤੁਹਾਨੂੰ ਮੈ ਯਾਦ ਕਰਦਾ। ਨਾ ਤੁਹਾਡੀ ਕੋਲ ਆਏਗੀ ਜਰੂਰ, ਚਾਹੇ ਮਹੀਨੇ ਬਾਅਦ ਆਏ ਦੋ ਮਹੀਨੇ ਬਾਅਦ ਆਏ।
ਹੂੰ - ਹੂੰ।
ਐਵੇ, ਮਹਾਰਾਜ ਨੂੰ, ਯਾਦ ਕਰੋਗੇ ਨਾ, ਉਹ ਸੁਣਦਾ ਏ। ਕਦੀ ਤਾ, ਸੁਣੇਗਾ ਹੀ।
ਆਹੋ।
ਸੋਹਣੇਗਾ ਨਾ ਧਿਆਨ ਪੈਂਦੇ ਹੀ, ਏ ਚਾਹੇ ਤੁਸੀਂ ਕੁਛ ਨੂੰ। ਕਹਿ ਦਉ, ਅਗਰ ਕੋਈ ਤੁਹਾਨੂੰ, ਗਾਲਾ ਵੀ ਕੱਢਦਾ ਏ, ਉਹ ਤੁਹਾਡੇ ਕੰਨ ਤੱਕ ਪਹੁੰਚ। ਹੁਣ ਤੁਸੀਂ ਉਹਨੂੰ ਜਾ ਕੇ ਮਿਲੋਗੇ। ਬੀ ਤੂੰ ਮੈਨੂੰ, ਗਾਲ ਆ ਕਿਉਂ ਕੱਢ ਰਿਹਾ।
ਹੂੰ।
ਤਾਂ ਕਰਕੇ, ਅਗਰ ਕਿਸੇ ਕੋਈ। ਕੋਈ ਵੀ, ਅਗਰ ਕਿਸੇ ਨਾਲ ਗੱਲ ਕਰਦੇ ਪਏਓ, ਮੁੰਡੇ ਨਾਲ ਗੱਲ ਕਰਦੇ ਪਏਓ, ਕੁੜੀ ਨਾਲ, ਕੁੜੀ- ਨੂੰ ਯਾਦ ਕਰਦੇ ਪਿਓ, ਅਗਰ ਦਿਲੋਂ ਯਾਦ ਕਰੋਗੇ ਨਾ, ਉਹਨੂੰ ਵੀ ਖਿੱਚ ਪਏਗੀ। ਫੋਨ ਉਹ ਹੋ। ਯਾਰ ਮੈਂ ਤਾਨੂੰ ਮਿਲਾਣਾ ਜੇ। ਤੇਰੇ ਹੀ ਆ ਗਿਆ ਫੋਨ।
ਆ ਔ ਤੇ ਹੈ ਈ ਏ।
ਪਤਾ ਕੀ ਇਹ ਚੀਜ਼ਾਂ ਹੁੰਦੀਆਂ ਨੇ ਪਰ ਕਈ ਮੰਨਦੇ ਨੇ। ਕਈ ਨਹੀਂ ਮੰਨਦੇ ਔ ਅਲੱਗ ਗੱਲ ਏ। ਮੰਨਣ ਆਲੇ ਮੰਨਦੇ ਵੀ ਨੇ। ਔ ਤੇ ਹੈ ਈ ਏ। ਹੋਰ ਦਰਬਾਰ ਸਾਹਿਬ ਫੇਰ ਦਰਸ਼ਨ ਮੇਲੇ ਵਧ
ਵਧੀਆ ਵਧੀਆ, ਏਨੀ ਭੀੜ ਕੁਛ ਕਹਿਣ ਦੀ ਆਈ ਨਹੀ ਭਾਜੀ।
ਪੇੜ ਨੀ ਕਹਿੰਦੇ ਸੰਗਤ ਕਹਿੰਦੇ ਨੇ।
ਹਾਂ ਸੰਗ ਦੀ
ਸੰਗਤ ਬੜੀ ਦੂਰੋਂ ਦੂਰੋਂ ਦੇਖੋ ਲੱਖਾਂ ਦੇ ਸਾਬ ਨਾਲ ਸੰਗਤ ਰੋਜ਼ ਮੱਤਾ ਡੇਕਦੀ ਏ ਔਰ ਏ ਸੋਚੋ ਹਰ ਹਰ ਰੋਜ਼ ਨਵਾਂ ਬੰਦਾ ਆਂਦਾ ਔਰ ਹਰ ਰੋਜ਼ ਕਈ ਐਸੇ ਬੰਦਿਆਂ ਨੇ ਕੋਈ ਨੇ ਬਾਅਦ ਆ ਰਿਹਾ, ਕੋਈ ਸਾਲ ਬਾਅਦ ਆ ਰਿਹਾ, ਕੋਈ ਪੰਜ ਸਾਲ ਬਾਅਦ ਆ ਰਿਹਾ।
ਅਰੇ ਇੱਕ ਇੱਕ ਕੇ ਰਿਹਾ ਸੀ ਮੇਰਾ ਹਫ਼ਤੇ ਚ ਚੱਕਰ ਲੱਗਣਾ ਹੀ ਲੱਗਣਾ।
ਅੱਛਾ ਜੀ।
ਹਾਂਜੀ ਇੱਕ ਬੰਦਾ ਕੇ ਰਿਹਾ ਜੀ ਔਧਰ ਮੈਂ ਕਿਹਾ ਭਾਜੀ ਲੱਗਦਾ ਹੋਣਾ ਬਾਈ। ਕਹਿੰਦੇ ਟਾਈਮ ਨਿਕਾਲ ਕੇ ਕੋਸ਼ਿਸ਼ ਕਰਿਆ ਕਰੁਰੂ ਆਣ ਦੀ। ਮੈਂ ਕੋਈ ਨੀ ਬਾਬਾ ਜੀ ਆਵਾਂਗੇ।
ਨਹੀਂ ਨਹੀਂ, ਟਾਈਮ ਨੀ ਮਹਾਰਾਜ ਅੱਗੇ ਅਰਦਾਸ ਕਰੋਗੇ ਨਾ ਬਈ ਮਹਾਰਾਜ ਮੈਨੂੰ ਵੀ ਬਲਾ, ਤੇ ਉਹ ਬੁਲਾਂਦਾ ਤੁਸੀਂ ਕੋਸ਼ਿਸ਼ ਕਯੀ ਨਹੀਂ ਕਰਦੇ ਬਈ ਮੈਂ ਕਾਂ ਫੇਰ ਔ ਕਈ ਐਸੇ ਹੁੰਦੇ ਯਾਰ ਗਰਮੀ ਬੜੀ ਹੈਗੀ ਏ, ਛੱਡ। ਪਰ ਇਨੀ ਇਨੀ ਸੰਗਤ ਗਰਮੀਆਂ ਚ ਹੋਂਦੀ ਏ, ਦੇਖੋ ਪਹੁੰਚੀ ਹੁੰਦੀ ਨਾ। ਕਿਉਂਕਿ, ਉਹਨਾਂ ਨੂੰ ਹੈਗਾ। ਬਈ ਹਾਂ, ਮੇਰੇ ਕਿੱਧਰੋਂ ਹੋਰ ਪੂਰੀ, ਹੋਵੇ ਨਾਵੇਂ, ਇਧਰੋਂ ਹੋ ਜਾਵੇਗੀ।
ਹਾਂ। ਉਹ, ਤੇ, ਹੈ, ਹੀ ਹੈ।
ਸਹੀ ਗੱਲ ਏ ਨਾ।
ਇਤਿਹਾਸਿਕ ਗੁਰਦੁਵਾਰੇ ਬੜੇ ਨੇ ਸਾਡੇ ਏਧਰ ਇੰਡੀਆ ਚ। ਹੁਣ ਤੇ ਹੁਣ ਤੇ ਹਜ਼ੂਰ ਸਾਹਿਬ ਦੀ ਤਮੰਨਾ ਏ। ਹਜ਼ੂਰ
ਵਧੀਆ ਗੱਲ ਏ, ਜਾਣਾ ਚਾਹੀਦਾ ਔ ਤੇ ਸਮਝ ਲੋ ਸੱਠ ਸਾਲ ਤੋਂ ਪਹਿਲੇ-ਪਹਿਲੇ ਜਾਣਾ ਚਾਹੀਦਾ।
ਹਾਂ, ਮੈਨੂੰ ਏ ਸਾਰੇ ਕਹਿੰਦੇ ਨੇ ਯਾਰ ਇਹ ਚੀਜ਼ ਨਾ ਜਿੰਨਾ ਜੋ ਵੀ ਕਹਿੰਦਾ। ਇਯੋ ਗੱਲ ਕਹਿੰਦੇ ਨੇ ਸੱਠ ਤਲ ਤ ਉਹ ਸੱਠ ਸਾਲ ਤੋਂ ਪਹਿਲੇ ਪਹਿਲਾਂ ਜਾਣਾ ਚਾਹੀਦਾ। ਚਾਹੀਦਾ ਉੱਥੇ।
ਹਾਂ ਗੁਰੂ ਮਹਾਰਾਜ ਯਾਦ ਕਰਦੇ ਨੇ ਬਈ ਮੇਰਾ ਸਿੱਖ ਆਏਗਾ।
ਔ ਤੇ ਹੈ ਈ ਏ। ਮਗਰ ਯਾਰ ਮੇਰੇ ਕੋਲ ਨਾ ਇੱਕ ਬੜੀ ਭਾਰੀ ਗ਼ਲਤੀ ਹੋਈ ਏ ਯਾਰ। ਮੈਂ ਨਾ ਵਾਲ ਕਟਾਤੇ ਏ ਬਸ ਅਰੇ ਮੇਰੇ ਨਾ ਔ ਝਗੜਾ ਹੋਯਾ ਸੀ ਨਾ ਤੇ ਨਾ ਚੋਟ ਲੱਗ ਗਈ ਸੀ ਮੇਰੇ ਸਿਰ
ਨਹੀਂ ਦੇਖੋ ਇੱਕ ਗੱਲ ਦੱਸਾਂ ਚਲੋ ਔ ਨਾ ਇੱਕ ਇੱਕ ਮਜਬੂਰੀ ਹੁੰਦੀ ਏ, ਇੱਕ ਸ਼ੌਂਕੀਆਂ ਪਿੱਛੇ, ਕੂੜੀ ਪਿੱਛੇ ਕਟਾਣਾ ਵਾਲ
ਹੁੰ ਹੁੰ ਹੁਨ ਹੁਣ ਮੇਰੇ ਨਾ ਜਦੋ ਵੀ ਚੋਟ ਲੱਗਦੀ, ਔ ਮੈਂ ਕੋਛ ਪਾਗ ਵੀ ਪਾ ਲਾਂਗਾ ਥੋੜੀ ਦੇਰ ਵਾਸਤੇ ਬੜੀ ਦਰਦ ਹੁੰਦੀ ਏ ਮੇਰੇ।
ਅੱਛਾ, ਨਹੀਂ ਪਹਿਲੀ ਗੱਲ ਤੇ ਏ ਹੈਗੀ ਏ, ਜੇ ਆ ਤੇ ਚਲੋ ਤੁਹਾਡੀ ਮਜਬੂਰੀ ਹੋ ਗਈ ਨਾ ਕਈ ਐਸੇ ਹੁੰਦੇ ਨਾ ਕੁੜੀਆਂ ਪਿੱਛੇ ਕਰਾ ਦਿੰਦੇ ਨੇ ਜਾਂ ਕੀ ਕਹਿੰਦੇ ਨੇ ਸਿੰਗਰਾਂ ਪਿੱਛੇ ਜੇ ਫੈਨ ਫਲੋਵਿੰਗ ਹੁੰਦੀ ਨਾ
ਹੁੰ ਹੁੰ। ਔਹੀ ਤੇ ਬੜੀ ਦਿੱਕਤ ਹੋ ਗਈ ਸੀ ਮੈਨੂੰ। ਔ ਸਿੱਖੀ ਨੁ ਤੇ ਬੜਾ ਮਨਣਾ ਮੈਂ। ਹੈਲੋ, ਹੈਲੋ। ਹਾਲੋ।